ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕਿਵੇਂ ਹੋ?
ਤੁਸੀਂ ਕਿਵੇਂ ਹੋ?
ਵਧੀਆ ਜੀ।
ਹਾਂਜੀ ਹੋਰ। ਕੀ ਬਣਾਇਆ ਤੁਸੀ?
ਘਰ ਸਭ ਵਧੀਆ?
ਹਾਂਜੀ ਸਭ ਵਧੀਆ।
ਅੱਛਾ। ਹੋਰ। ਅ ਘਰ ਪਰਿਵਾਰ ਸਭ ਠੀਕ?
ਹਾਂਜੀ ਸਭ ਠੀਕ।
ਅੱਛਾ ਸਕੂਲ ਜਾਂਦੇ ਹੋ ਸਟੱਡੀ ਵਗੈਰਾ ਕਰਦੇ ਔ।
ਹਾਂਜੀ ਮੈਂ ਜਾਂਦੀ ਹਾਂ ਸਕੂਲ।
ਅੱਛਾ ਕਿਹੜੇ ਸਕੂਲ ਜਾਂਦੇ ਤੁਸੀਂ? ਅੱਛਾ ਸਪਰਿੰਗ ਡੇਜ਼ ਜਾਂਦੇ ਓ। ਹੋਰ ਕੇਹੜੀ ਕਲਾਸ ਚ ਓ ਤੁਸੀ?
ਅੱਛਾ।
ਹਾਂਜੀ ਹਾਂਜੀ ਠੀਕ ਹੈ ਸਟਡੀ। ਤੇ ਬਹੁਤ ਵਧੀਆ।
ਅੱਛਾ।
ਤੁਸੀ ਜਾਂਦੇ ਔ?
ਹਾਂ ਮੈਂ ਕੋਲੈਜ ਵਿੱਚ ਰੈਜਿਸ ਮਿਸ਼ਨ ਲਿਤਾ ਐ‌ ਮਤਲਬ ਐਡਮਿਸ਼ਨ ਕਰਾਵਾਂਗੀ ਕੋਲੇਜ ਵਿੱਚ।
ਅੱਛਾ ਕੇਹੜਾ ਕੋ
ਐਡਮਿਸ਼ਨ ਕੋਈ ਨਹੀਂ ਕਰਾਇਆ
ਅੱਛਾ ਕਿਹੜੀ ਸੀ ਕਿਹੜੀ ਸੀਨ ਲ
ਐਡਮਿਸ਼ਨ
ਸਟੀਮ ਜਿਹੜੀ ਲਿੱਤੀ ਹੈ
ਅਹ ਮੈਂ ਬੀਸੀਏ ਸੋਚਿਆ ਸੀ।
ਅੱਛਾ ਉਹ ਤੇ ਬਹੁਤ ਵਧੀਆ ਹੈ ਉਹ ਲੈ ਲਓ ਤੁਸੀਂ
ਹਾਂਜੀ ਕਿ ਉਹਦਾ ਸਕੋਪ ਹੈਗਾ ਹੈ ਨਾ ਅੱਗੇ
ਹਾਂਜੀ ਹਾਂਜੀ
ਤਾਂ ਹੀ ਫੇਰ ਸੋਚ ਆਏ ਕਿ ਹਾਂ ਬ ਸੀ ਪੰਜਾਬੀ ਕੌਮ ਵਿੱਚ ਵਿੱਚ ਹੀ ਕਰਾਂਗੀ ਵਧੀਆ ਸਕੋਪ ਹੈਗਾ ਮਤਲਬ ਵਧੀਆ ਹੈਗਾ ਹੈ
ਬਹੁਤ ਵਧੀਆ ਹੈ ਹੋਰ ਕੀ ਬਣਾਇਆ ਤੁਸੀਂ
ਅੱਸੀ ਅੱਸੀ ਤੇ ਚਾਵਲ ਬਣਾਏ ਨੇ ਨਮਕੀਨ ਚਾਵਲ
ਖਾ ਲਿਆ ਤੁਸੀਂ ਰੋਟੀ
ਅਸੀਂ ਨਮਕੀਨ ਚਾਵਲ ਬਣਾਏ ਨੇ
ਖਾ ਲਿਆ ਤੁਸੀਂ ਰੋਟੀ ਹਣੇ
ਨਾ ਨਾ ਮੈਂ ਤੇ ਸਵੇਰ ਦੀ ਰੋਟੀ ਨੀ ਖਾਧੀ ਹੁਣ ਖਾਵਾਂਗੀ
ਕਿ
ਬਸ ਐਵੇਂ ਬੁਕ ਹੀ ਨਹੀਂ ਲੱਗਦੀ ਮੈਨੂੰ
ਮੈਂ ਵੀ ਹਜੇ ਨਹੀਂ ਖਾਧੀ ਰੋਟੀ ਤੁਹਨੂੰ ਬੁਕ ਸੀ
ਮੈਂ ਹੁਣ ਵੇਖਾਂਗੀ ਅਗਰ ਮਨ ਹੋਇਆ ਤੇ ਖਾਵਾਂਗੀ ਸ਼ੇਕ ਬਣਾਵਾਂਗੀ ਤੇ ਪੀ ਲਾਂਗੀ
ਅੱਛਾ
ਹਾਂਜੀ
ਹੋ ਤੁਸੀਂ ਅਹ
ਹੋਰ ਤੁਸੀਂ ਗਏ ਨੀ ਕਿੱਥੇ ਘੁੰਮਣ
ਨਾ ਨਾ ਹਜੇ ਨਹੀਂ ਗਿਆ ਸੀ ਤੁਸੀਂ ਗਏ ਹੋ
ਅਸੀਂ ਜਾਵਾਂਗੇ ਸੋਚ ਰਿਹਾ
ਤੁਸੀਂ ਹਰਿਦਵਾਰ ਗਏ ਹੋ
ਹਾਂਜੀ
ਤੁਸੀਂ ਹਰਿਦੁਵਾਰ ਗਏ ਹੋ
ਹਾਂ ਅਸੀਂ ਗਏ ਹਾਂ ਛੋਟੇ ਉਤੇ ਗਏ ਛੋਟੇ ਹੋਤੇ ਗਏ ਸੀ ਅਸੀਂ ਤੁਹਾਡਾ ਹੁੰਦੇ ਆ ਤੇ ਉੱਥੇ ਨਾ ਫੋਟੋ ਖਿਚਵਾ ਕੇ ਸੀ ਅਸੀਂ ਹ ਕਿਸੇ ਤੱਕ ਪ ਪਹੀਏ ਕੋਲ ਹੈ
ਅੱਛਾ
ਇੱਕ ਯਾਦ ਯਾਦ ਹੁੰਦੀ ਹੈ ਨਾ
ਹਾਂਜੀ
ਹੁਣ ਸੋਚ ਰਿਹਾ ਕਿ ਜਾਵਾਂਗੇ ਅਸੀਂ
ਹਮ ਜਾਣਾ ਚਾਹੀਦਾ ਘੁੰਮਣ ਵੀ ਮਨ ਹੋਰ ਹੋ ਜਾਂਦਾ ਫਿਰ
ਸਹੀ ਗੱਲ ਏ ਪਰ ਭੀੜ ਵੀ ਇੰਨੀ ਹੈਗੀ
ਹਾਂ ਗਰਮੀ ਵੀ ਬ ਬੜੀ
ਕਿਉਂਕਿ ਗਰਮੀ ਹੈਗੀ ਲੋਕ ਇਨੇ ਹੈਗੇ ਨੇ
ਹਮ
ਜਿੱਥੇ ਮਰਜ਼ੀ ਵੇਖ ਲੋ ਜਿੱਥੇ ਮਰਜ਼ੀ ਤੀਰਥ ਸਥਾਨ ਹੈ ਜੋ ਮਰਜ਼ੀ ਦੇਖਲੋ ਤੇ ਉੱਥੇ ਹੀ ਭੀੜ ਹੈਗੀ ਹੈ ਟੈਂਲੂਰੀ ਵੇਖ ਲ ਹਰ ਬਰ ਵੇਖਲੋ ਕੇਦਾਰਨਾਥ ਵੇਖ ਲੋ ਅੰਬਰ ਅੰਬ੍ਰਿਤਸਰ ਵੇਖ ਲੋ
ਸਾਰੀ ਜਗ੍ਹਾ ਗਰਮੀ ਬੜੀ ਹੈਗੀ ਬਹੁਤ ਰਸ਼ ਆੁੰਦਾ ਹੈ
ਸਹੀ ਗੱਲ ਤਾਂ ਵੀ ਲੋਕ ਰੁਕ ਦੇ ਥੋੜ੍ਹੀ ਹੈਗੇ ਨੇ
ਹਾਂਜੀ ਚੋਰੀਆਂ ਵੀ ਚੋਰੀਆਂ ਵੀ ਬੜੀਆਂ ਹੁੰਦੀ ਪਈਆਂ ਨੇ
ਹਾਂਜੀ ਹੋ ਤੁਸੀਂ ਕੋਈ ਨੀ ਗਏ
ਨਾ ਨਾ ਮੈਂ ਤੇ ਨੀ ਗਈ ਹਜੇ ਤੱਕ ਨਾਨੀ ਘਰ ਜਾਵਾਂਗੀ ਥੋੜੇ ਦਿਨਾਂ ਚ
ਉਹ ਤੇ ਛੁੱਟੀਆਂ ਖ਼ਤਮ ਹੁੰਦੀ ਪਈਆਂ ਨੇ
ਹਾਂਜੀ ਸਾਡੀ ਛੇ ਤਰੀਕ ਤੱਕ ਹੈ ਨਾ
ਅੱਛਾ ਸਹੀ ਹੈਗਾ ਇੰਜੋਏ ਕਰੋ ਅਸੀਂ ਵੀ ਹੁਣ ਕੋਲੇਜ ਜਾਣਾ ਸ਼ੁਰੂ ਕਰਾਂਗੇ ਫੋਨ ਤੇ ਮੈਂ ਵਖਦੇ ਆ ਜੁਲਾਈ ਵਿੱਚ ਸਟਾਰਟ ਹੈਗੇ ਨੇ ਤੇ ਦੇਖਦੇ ਆ ਕ ਤਾਂ ਕਿਈ ਹੁੰਦੇ ਨੇ
ਅੱਛਾ
ਹ ਤੇ ਅਸੀਂ ਸਾਡਾ ਤੇ ਆ
ਹ
ਮਨੂੰ ਬਹੁਤ ਪੰਦ ਬਣਾਉਣਾ ਜ਼ਿਆਦਾ ਕੁਝ ਨ ਗੁਰਾਨ ਤਾਂ ਜ਼ਰੂਰ ਹੈ ਆਪਣਾ ਜੋਗਾ ਤੇ ਬਣਾ ਹੀ ਲੈਦੀ ਹਾਂ ਤੇ ਸਾਡਾ ਤੇ ਸ਼ਡਿਊਲ ਹੀ ਬਦਲ ਗਿਆ
ਹਾਂ ਛੁੱਟੀਆਂ ਤੋਂ ਬਦਲ ਜਾਂਦਾ ਨਾ ਫਿਰ
ਸਹੀ ਗੱਲ ਹੁਣ ਤੇ ਅਸੀਂ ਗਿਆਰਾਂ ਸਾਢੇ ਗਿਆਰਾਂ ਉੱਠਦੇ ਹਾਂ ਬਾਅਦ ਵਿੱਚ ਪਤਾ ਲਏਗਾ ਸਾਨੂੰ ਤੇ ਅਸੀਂ ਕੋਲੇਜ ਜਾਣਾ ਹੋਏਗਾ ਤੇ
ਹਾਂਜੀ
ਹਠਜੀ
ਉਹ ਤਾਂ ਫੇਿਰ ਬਹੁਤ ਦਿੱਕਤ ਆਉਂਦੀ ਹੈ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਉਸ ਟਾਈਮ
ਟਮ ਦਾ ਟਾਈਮ ਨੂੰ ਵੀ ਨਾ ਥੋੜਾ ਓਬਜ਼ੋਰਵ ਕਰਨਾ ਚਾਹੀਦਾ ਹੈ ਕਿ ਹਾਂ ਹਰ ਚੀਜ਼ ਨੂੰ ਟਾਈਮ ਦੇਣਾ ਚਾਹੀਦਾ ਹੈ ਟਮ ਟ ਟਮ ਹਰ ਚੀਜ਼ ਚੰਗੀ ਲੱਗਦੀ ਹੈ
ਹਾਂਜੀ ਹਾਂਜੀ
ਸਹੀ ਗੱਲ ਹਰ ਚੀਜ਼ ਨੂੰ ਟਾਈਮ ਦੋ ਸਟੱਡੀ ਨੂੰ ਟਾਈਮ ਦਓ ਹਰ ਚੀਜ਼ ਤੇ ਫੋਕਸ ਕਰੋ
ਹਮ ਹਰ ਇੱਕ ਚੀਜ਼ ਨੂੰ ਟਾਈਮ ਦੇਣਾ ਚਾਹੀਦਾ ਹੈ ਖੇ ਪਲਣ ਦੇ ਵਿੱਚ ਵੀ, ਪੜ੍ਹਾਈ ਦੇ ਵਿੱਚ ਵਿੱਚ ਵੀ, ਹਰ ਇੱਕ ਚੀਜ਼ ਟਾਈਮ ਦੇਣਾ ਚਾਹੀਦਾ, ਸਾਨੂੰ।
ਝਨਾ ਚਾਹੀਦਾ ਹੈ, ਬੱਚਿਆਂ ਨੂੰ ਤਾਂ, ਕਹਿੰਦਾ ਦਿੱਕਤ ਨੀ ਆਉਂਦੀ ਕਿ, ਹਾਂ। ਇਹ ਕੰਮ ਨਹੀਂ ਕਰਿਆ, ਇਹ ਕੰਮ
ਹਾਂਜੀ। ਫੇਰ, ਸਾਨੂੰ ਸਾਰਾ ਕੰਮ ਆਂਦੈ। ਆਨਾ
ਚਲਦੇ ਬੱਚਿਆਂ ਨੂੰ, ਤੇ
ਕੁਛ ਵੀ ਨੀ ਆਂਦਾ, ਉਹ ਸਿੱਖਦੇ ਹੀ ਨਹੀਂ ਹੈਗੇ।
ਆਨਾ ਚਾਹੀਦਾ ਹੈ, ਪਰ ਆਨਾ
ਹਾਂਜੀ। ਅਪਨਾ ਇੰ ਇੰਟਰਸਟ ਬਣਾਣਾ ਚਾਹੀਦਾ, ਹਰ ਇੱਕ ਚੀਜ਼ ਵਿੱਚ।
ਸਹੀ ਗੱਲ ਏ। ਕੁੱਝ ਨਾ, ਕੁਝ ਤੇ ਫੀਲ ਹੋਣੀ ਚਾਹੀਦੀ ਏ, ਬੰਦੇ ਵਿੱਚ। ਤਾਂ ਕਿ, ਅੱਗੇ ਬੰਦਾ ਮਾਰ ਨਾ, ਖਾ- ਸਕੇ। ਕਿਸੇ ਨੂੰ, ਮਹਿੰਦੀ, ਫੇਸੀ਼ਅਲ ਬਿਊਟੀ ਪਾਰਲਰ ਦਾ ਕੋਈ ਅਪਨੇ ਅੰਦਰ ਹਾਥ ਦਾ ਹੁਨਰ ਹੋਣਾ ਹੀ ਚਾਹੀਦਾ। ਤਾਂ, ਕਿ ਬੰਦਾ ਅੱਗੇ ਜਾਕੇ ਕਿ, ਐ ਨਾ ਕਹਿ ਸਕੇ ਕਿ, ਹਾਂ, ਮੈਨੂੰ ਕੁੱਝ ਨਹੀਂ ਆਉਂਦਾ।
ਸਹੀ ਗੱਲ ਆ, ਤੁਹਾਡੀ!
ਤਾਂ, ਹੀ ਕਰਕੇ ਅਹ ਹੁਣ, ਅਸੀਂ ਪੈਸੇ ਲਗਾਵਾਂਗੇ ਨਾ, ਤੇ ਕੋਈ ਗੱਲ ਨਹੀਂ। ਕਿਉਂਕਿ ਨਾ ਅੱਗੇ ਜਾਕੇ ਸਾਨੂੰ ਬੈਨੀਫਿਟ ਹੈਗਾ ਹੈ, ਕਿਉਂਕਿ ਇੱਕ ਹਾਦ ਦਾ ਹੁਨਰ ਬਣ ਜਾਂਦਾ ਹੈ। ਕੋਈ ਵੀ ਸਕਿੱਲ ਪਕੜ ਲੋ, ਕੋਈ ਵੀ!
ਕਿਸੇ ਦਾ ਇੰਟਰਸਟ ਖੇਲਣ'ਚ ਵਿੱਚ ਹੋਂਦੈ। ਕਿਸੇ ਦਾ ਪੜ੍ਹਾਈ ਵੀਚ ਹੋਂਦਾ, ਅਤੇ ਕਿਸੇ ਦਾ ਮਹਿੰਦੀ ਵੀਚ ਹੋਂਦਾ।
ਇਹ ਚੀਜ਼ ਸਲੈਕਟ ਕਰਲੋ। ਕਿ, ਅਸੀਂ ਕਰਨੀ ਹੀ, ਕਰਨੀ ਹੈਗੀ ਏ। ਉਹਦੇ ਵਿੱਚ ਫੋਕਸ ਕਰੋ ਪੂਰਾ। ਕੀ ਪਤਾ, ਉਹੀ ਅੱਗੇ ਜਾਕੇ ਪੂਰਾ ਤੁਹਾਡਾ ਬਦਲਦੇ
ਤੁਸੀਂ ਕੀ, ਬਣਨਾ ਚਾਹੁੰਦੇ ਹੋ? ਬੜੇ ਹੋਕੇ।
ਅਸੀਂ ਤੇ, ਅਸੀਂ ਤੇ ਬਸ। ਰੱਬ ਤੇ, ਸੁੱਟੀ ਹੋਈ ਏ, ਡਾਰ, ਡੋਰ ਅਸੀ।
ਕੁਛ ਤੇ, ਸੋਚਿਆ ਹੋਣਾ ਤੁਸੀਂ?
ਹੋਏਗਾ, ਵੇਖਾ ਜੇਗਾ ਸਾਡਾ ਤੇ। ਹੋਰ, ਬਸ ਵਧੀਆ। ਤੁਸੀਂ ਵੀ ਕੁੱਝ ਸਿੱਖੋ। ਤਾਂ ਕਿ, ਅੱਗੇ ਜਾਕੇ ਕਾਮ ਆਏ ਤੁਹਾਨੂੰ ਵੀ, ਬੈਡਮਿੰਟਨ ਸਿੱਖੋ, ਬਾਸਕਿਟਬੌਲ ਹੋਣ ਤੇ, ਬਹੁਤ ਜ਼ਿਆਦਾ ਹਾਂਜੀ-ਹਾਂਜੀ- ਹਾਂਜੀ ਆਂਦਾ ਏ। ਅਪਨੇ ਜੋਗਾ ਤੇ, ਖੇਡ ਹੀ ਲੈਂਨੇ ਹਾਂ।
ਹਾਂਜੀ, ਵਧੀਆ ਗੱਲ ਹੈਗੀ ਹੈ। ਆਪਣੇ ਜੋੋਗਾ ਖੇਡਣਾ।
ਸਹੀ ਗੱਲ ਹੈ। ਆਪਣੇ ਜੋਗਾ ਤੇ, ਬੰਦਾ ਹੋਣਾ ਹੀ ਚਾਹੀਦਾ। ਤਾਂ ਕਿ, ਅੱਗੇ ਜਾਕੇ ਨਾ ਬੰਦਾ ਐ, ਨੀ ਕਹਿ ਸਕਦਾ ਕਿ, ਹਾਂ, ਤੈਨੂੰ ਨੀ ਆਂਦਾ, ਮੈਨੂੰ ਆਂਦਾ ਏ, ਮੈਨੂੰ ਨੀ ਆਂਦਾ ਤੈਨੂੰ ਆਉਂਦਾ ਹੈ। ਸਹੀ ਕਰਕੇ
ਸਾਨੂੰ ਆਪਣਾ ਕੰਪੈਰੀਜ਼ਨ, ਕਿਸੇ ਦੂਜੇ ਨਾਲ ਨਹੀਂ ਕਰਨਾ ਚਾਹੀਦਾ।
ਐਹੀ ਤੇ ਗੱਲ ਏ, ਅੱਜ-ਕੱਲ ਲੋਕ ਤੇ ਬਸ! ਅੱਜ-ਕਲ ਤੋ, ਲੋਕ ਕੰਪੇਅਰ ਕਰਦੇ ਨੇ। ਹਾਂਜੀ। ਹੋਰ, ਬੱਸ ਵਧੀਆ!
ਤੁਹਾਨੂੰ ਐਕਟਵਾ ਚਲਾਉਣੀ ਆਉਂਦੀ ਹੈ
ਹਾਂਜੀ ਹਾਂਜੀ ਮੈਨੂੰ ਚਾਹਦੀ ਹੈ
ਅੱਛਾ ਕਦੋਂ ਸਿੱਖੀ ਸੀ ਤੁਸੀਂ
ਮੈਂ ਤੇ ਮੈਥ ਸਿੱਖ ਲਿੱਤੀ ਸੀ ਸੈਵਨਥ ਵਿੱਚ ਆਪੇ ਹੀ ਸਿੱਖੀ ਸੀ ਨਾ
ਪਿੱਛੇ ਪਿੱਛੇ ਬਿਠਾ ਲੈਂਦੇ ਹੋ ਕਿਸੇ ਨੂੰ ਵੀ ਪਿੱਛੇ ਕਿਸੇ ਨੂੰ ਵੀ ਬਿਠਾ ਲੈਂਦੇ ਹੋ ਆਪਣੇ
ਹਾਂ ਮੈਂ ਕਿਸੇ ਨੂੰ ਬਿਠਾ ਲੈਂਦੀ ਹਾਂ ਕਿ ਜਿਹਨੂੰ ਸਾਈਕਲ ਚਲਣੀ ਆਉਂਦੀ ਹੈ ਨਾ ਉਹ ਤੇ ਚਲਾ ਹੀ ਲੈਂਦਾ ਹੈ ਐਕਟਿ ਕਿਉਂਕਿ ਉਹਨੂੰ ਬੈਲੇਸ ਬਣਾਉਣਾ ਆ ਜਾਂਦਾ ਨਾ
ਸਹੀ ਗੱਲ ਹੈ
ਤੁਹਾਨੂੰ ਆਉਂਦੀ ਹੈ
ਹਾਂਜੀ ਮੈਨੂੰ ਵੀ ਆਉਂਦੀ ਹੈ
ਤੁਹਾਨੂੰ ਕਿੰਨੇ ਸਿਖਾਈ ਸੀ ਜਾਂ ਆਪੇ
ਨਹੀਂ ਮੈਂ ਅਹ ਮੈਨੂੰ ਤੇ ਮੇਰੀ ਭੈਣ ਨੇ ਸਿਖਾਈ ਸੀ
ਅੱਛਾ ਵਧੀਆ ਗੱਲ ਅੱਛਾ ਲੋਕ ਤੇ ਇਨਾ ਡਰਦੇ ਨੇ ਪਰ ਹੁਣ ਤੇ ਛੋਟੇ ਛੋਟੇ ਬੱਚੇ ਚਲਾਉਦੇ ਫਿਰਦੇ ਨੇ ਛੋਟੇ ਛੋਟੇ ਬੱਚੇ ਚਲਾਉਂਦੇ ਫਿਰਦੇ ਨੇ ਸਭ ਜੇ ਜੋ ਕੰਮ ਵੱਡਾ ਬੰਦਾ ਨੀ ਕਰ ਸਕਦਾ ਨਾ ਉਹ ਛੋਟੇ ਛੋਟੇ ਬੱਚੇ ਕਰਦੇ ਨੇ ਹੁਣ
ਹਾਂਜੀ ਇਹੀ ਤਾਂ ਗੱਲ ਹੈਗੀ ਆ ਸਾਰੀ
ਤ ਹੀ ਤੇ ਛੋਟੇ ਛੋਟੇ ਬੱਚਿਆਂ ਨੂੰ ਹੁਣ ਆਈ ਫੋਨ ਚਾਹੀਦਾ ਹੈ ਐਕਟੀਵਾ ਚਾਹੀਦੀ ਹੈ ਆਪਣੀ ਬਾਈਕ ਚਾਹੀਦੀ ਹੈ ਵੱਡੇ ਕੋਲ ਵੱਡੇ ਬੰਦੇ ਕੋਲ ਚਾਹੇ ਹੋਏ ਚਾਹੇ ਨਾ ਹੋਏ
ਉਹ ਜਿੱਦ ਕਰਦੇ ਨੇ ਚਾਹੇ ਮਾਂ ਬਾਪਾ ਕੋਲ ਪੈਸੇ ਹੋਣ ਜਾਂ ਨਾ ਹੋਣ
ਸਹੀ ਗੱਲ ਹੈ ਉਹਨਾ ਨੂੰ ਚਾਹੀਦਾ ਕੀ ਚਾਹੀਦਾ ਹੈ ਸਮਾਨ
ਅਗਰ ਤੁਸੀਂ ਮੈਨੂੰ ਨੀਂਦ ਲਾਓਗੇ ਤਾਂ ਪਤਾ ਨੀ ਬੱਚੇ ਕੀ ਕਰ ਲੈਂਦੇ ਨੇ ਰੋਟੀ ਰੋਟੀ ਵੀ ਨਹੀਂ ਖਾਂਦੇ
ਸਹੀ ਗੱਲ ਚਲੋ ਮੈਂ ਠੀਕ ਫੇਰ ਕਰਨੀ ਆ ਗੱਲ ਠੀਕ ਹੈ
ਠੀਕ ਹੈ